ਹੈਲੋ, ਸਤਿ ਸ੍ਰੀ ਅਕਾਲ ਜੀ ਹੋਰ ਦੱਸੋ ਕਿਵੇਂ ਹੋ?
ਹਾਂਜੀ ਹਾਂ ਵਧੀਆ ਤੁਸੀਂ ਸੁਣਾਓ ਠੀਕ ਹੋ?
ਤੁਸੀਂ ਦੱਸੋ ਕੀ ਕਰਦੇ ਪਏ ਹੋ?
ਨਹੀ ਮੈਂ ਮੱਥਾ ਟੇਕਣ ਆਇਆ ਸੀਗਾ ਗੁਰਦੁਆਰਾ ਸਾਹਿਬ।
ਠੀਕ ਹੈ ਜੀ, ਹੋਰ ਦੱਸੋ ਅੱਜ ਤੁਹਾਡੇ ਵੱਲ ਮੌਸਮ ਕਿਵੇਂ ਦਾ?
ਅੱਜ ਮੌਸਮ ਬਹੁਤ ਵਧੀਆ ਜੀ।
ਹਾਂਜੀ। ਹਾਂਜੀ, ਹਾਂਜੀ! ਅੱਜ ਤਾਂ ਦੇਖੋ, ਪੂਰੀ ਵਧੀਆ ਠੰਡੀ-ਠੰਡੀ ਹਵਾ ਚੱਲ ਰਹੀ ਹੈ, ਹਾਂਜੀ।
ਧੁੱਪ ਹੈ ਨੀ ਅੱਜ ਤੁਹਾਡੇ ਵੱਲ ਕਿਵੇਂ ਆ?
ਸਾਡੇ ਵੱਲ ਬਹੁਤ ਵਧੀਆ ਸਾਡੇ ਵੱਲ ਤਾਂ ਪੂਰੀ ਠੰਡੀ-ਠੰਡੀ ਹਵਾ ਚੱਲਦੀ ਪਏ ਮਤਲਬ ਹਨੇਰੀ ਚੱਲ ਰਹੀ ਏ, ਇੱਕ ਹਿਸਾਬ ਨਾਲ।
ਅੱਛਾ।
ਹਾਂਜੀ।
ਮੇਰੀ ਵਾਂਗ ਆ
ਹਾਂਜੀ, ਹਾਂਜੀ! ਕਿਉਂਕਿ ਦੇਖੋ, ਪਿੰਡਾਂ ਵਿੱਚ ਜਿਆਦਾ ਹਵਾ ਲੱਗਦੀ ਆ ਨਾ।
ਹਮ, ਹਮ, ਹਮ। ਚਲੋ, ਵਧੀਆ। ਵਧੀਆ, ਵਧੀਆ! ਤੁਸੀਂ ਹੋਰ ਘੁੰਮਣਾ ਪਸੰਦ ਕਰਦੇ ਹੋ ਫਿਰ?
ਹਾਂਜੀ
ਗਏ ਕਿਤੇ ਘੁੰਮਣ?
ਨਹੀਂ ਨਹੀਂ ਘੁੰਮਣ ਤਾਂ ਕਿਤੇ ਗਏ ਨੀ ਵੈਸੇ ਅੱਜ ਜਾ ਰਹੇ ਆ ਬਜ਼ਾਰ!
ਅੱਛਾ ਬਾਜ਼ਾਰ ਚ ਘੁੰਮਣ ਜਾਂਦੇ?
ਨਹੀਂ ਨਹੀਂ ਘੁੰਮਣ ਨੀ ਜਾ ਰਹੇ ਖਰੀਦਦਾਰੀ ਕਰਨ ਜਾ ਰਹੇ।
ਅੱਛਾ ਅੱਛਾ ਕੀ ਖਰੀਦਣ ਦੀ ਸਲਾਹ ਮੈਂ ਕਿਹਾ!
ਅੱਜ ਵੈਸੇ ਤਾਂ ਅਸੀਂ ਦੇਖੋ ਸੁਨਿਆਰੇ ਕੋਲ ਜਾ ਰਹੇ ਹ ਨਾ ਪਰ ਕੀ ਤੁਹਾਨੂੰ ਪਤਾ। ਮਹਿੰਗਾਈ ਇੰਨੀ ਹੋ ਗਈ ਹੈ ਨਾ! ਬਾਕੀ ਜੋ ਚੀਜ਼ ਵਧੀਆ ਲੱਗੀ ਕਿਉਂਕਿ ਦੇਖੋ ਓਨਲਾਈਨ ਚ ਤੇ! ਆਪਾਂ ਖੁਦ ਜਾ ਕੇ ਚੀਜ਼ ਖਰੀਦਣ ਚ ਬਹੁਤ ਫ਼ਰਕ ਹੁੰਦਾ ਵੈ।
ਹਾਂਜੀ।
ਇਸ ਲਈ ਸਭ ਤੋਂ ਵਧੀਆ ਤਾਂ ਜਾ ਕੇ ਚੀਜ਼ ਖਰੀਦਣਾ ਹੀ ਵਧੀਆ ਲੱਗਦਾ ਵੈ
ਹਾਂਜੀ ਹਾਂਜੀ ਹੋਰ ਦੱਸੋ ਤੁਸੀਂ ਮਤਲਬ ਕੀ ਫੋਨ ਤੇ ਘਰ ਬੈਠੇ ਚੀਜ਼ਾਂ ਮੰਗਵਾਉਂਦੇ ਹੋ ਕਿ ਬਾਹਰ ਜਾ ਕੇ ਖਰੀਦ ਕੇ ਲੈਂਦੇ ਹੋ ਕੁੱਝ
ਲੈ ਕੇ ਆਉਣੇ ਆ ਕਿਉਂਕਿ ਫੋਨ ਤੇ ਕਈ ਵਾਰ ਮੰਗਾਈ ਹੋਈ ਚੀਜ਼ ਨਾ! ਘੱਟ ਹੀ ਦਿੰਦੀ ਹੈ ਜਾਂ ਕਈ ਵਾਰ ਭੇਜਦੇ ਨ ਗ ਜਾਂ ਕੁਛ ਏਦਾਂ ਭੇਜ ਦਿੰਦੇ ਨੇਗੇ ਉਹਦੇ ਕਰਕੇ! ਫੇਰ ਇਹ ਸੀ ਤੋਂ ਡਰ ਲੱਗਦਾ ਪਹਿਦਾ ਇੱਕ ਦੋ ਵਾਰੀ। ਬਣੀ ਵੀ ਆ ਸਾਡੇ ਨਾਲ ਉਹ ਕਈ ਵਾਰ ਕੋਈ ਉਹ ਜਿਹੜਦਾ ਪ੍ਰੋਡਕਟ ਆਪਾਂ ਮੰਗ। ਹੁੰਦਾ ਉਹਨੂੰ ਭੇਜਦੇ ਵੀ ਨੇਗੇ ਜਾਂ ਕੋਈ ਹੋਰ ਚੀਜ਼ ਭੇਜ ਦਿੰਦੇ ਨੇਗੇ।
ਹਾਂਜੀ ਹਾਂਜੀ
ਕੇ ਬੜਾ ਹੀ ਡਰ ਲਗਦਾ
ਹਾਂਜੀ ਹਾਂਜੀ ਇਹ ਤਾਂ ਹੈ ਪਰ ਦੇਖੋ ਹ ਨਾ। ਚਲੋ ਕਾਫ਼ੀ ਚੀਜ਼ਾਂ ਆਪਾਂ ਘਰੇ ਬੈਠੇ ਮੰਗਵਾ ਸਕਦੇ ਹਾਂ। ਉਹਦੇ ਆਪਾਂ ਨੂੰ ਫਾਇਦੇ ਵੀ ਹੈਗਾ ਆਪਣਾ ਨੂੰ ਮਤਲਬ ਕਿ ਟਾਈਮ ਦਾ ਨੁਕਸਾਨ ਨੀ ਹੁੰਦਾ ਹਨਾ। ਉਹੀ ਆਪਾਂ ਸਮਾਂ ਕਿਸੇ ਹੋਰ ਚੀਜ਼ ਵੱਲ ਲਾ ਲੈਂਦੇ ਹਾਂ ਪਰ ਜੇਕਰ ਦੇਖੋ। ਆਪਾਂ ਸ਼ਹਿਰ ਜਾ ਕੇ ਹਨਾ। ਮਤਲਬ ਕਿ ਜਿਵੇਂ ਕਿ ਸਾਰਿਆਂ ਨਾ ਫੈਮਿਲੀ ਨਾਲ ਸ਼ਹਿਰ ਬਾਜ਼ਾਰ ਜਾ ਰਹੇ ਆ ਤਾਂ ਉੱਥੇ ਆਪਾਂ ਉਹਨਾਂ ਨਾਲ ਕੁਛਤਾ ਟਾਈਮ ਸਪੈਂਡ ਕਰਦੇ ਆ ਹਨਾ। ਵੀ ਕਾਫ਼ੀ ਕੁਛ ਹੁੰਦਾ ਐਵੇਂ ਦਾ ਜੋ ਕਿ ਆਪਾਂ ਨੂੰ ਸਾਰਿਆਂ ਚ ਰਹਿ ਕੇ ਮਤਲਬ ਕੀ ਵਧੀਆ ਲੱਗਦਾ ਵਾ।
ਹਾਂ ਇਹ ਤਾਂ ਵਧੀਆ ਵੀ ਵੈਸੇ ਪਰ ਐਵੇਂ ਆ ਬੀ ਵੀ ਕਈ ਵਾਰ ਨਾ ਆਵੇ ਨਾ ਫਿਰ ਔਖਾ ਹੋ ਜਾਂਦਾ!
ਹਾਂਜੀ ਹਾਂਜੀ ਇਹ ਤਾਂ ਹੈ। ਪਰ ਓਨਲਾਈਨ ਹਾਂਜੀ ਪਰ ਔਨਲਾਈਨ ਦੇਖੋ ਕਈ ਵਾਰ ਚੀਜ਼ਾਂ ਨਾ ਮਤਲਬ ਕਿ ਵਧੀਆ ਕੱਪੜਾ ਤਾਂ ਖਾਸ ਕਰਕੇ ਨੀ ਵਧੀਆ ਹੁੰਦਾ। ਬਾਕੀ ਚੀਜ਼ਾਂ ਦੇਖੋ ਘਰ ਦੀਆਂ ਜਿਵੇਂ ਕਿ ਵਧੀਆ ਆ ਵੀ ਜਾਂਦੀਆਂ। ਪਰ ਕੱਪੜਾ ਸਾਰਾ ਵੇਖ ਕੇ ਪਤਾ ਚੱਲਦਾ ਕਿਵੇਂ ਦਾ ਕਿਵੇਂ ਦਾ ਨਹੀਂ!
ਹਾਂ ਕੱਪੜਾ ਵਗੈਰਾ ਤਾਂ ਆਪਾਂ ਨੂੰ ਸਾਹਮਣੇ ਹੀ ਦੇਖਣਾ ਚਾਹੀਦਾ ਮਤਲਬ ਕਿਉਂਕਿ ਬਾਕੀ ਹੋਰ ਵੀ ਕੋਈ ਪ੍ਰੋਡਕਟ ਇਹੋ ਜਿਹੇ ਨੇਗੇ ਜਿਵੇਂ ਨਹੀਂ ਉਹ ਤਾਂ ਸਹੀ ਬੈਠਦੇ ਹੋ ਨਾ। ਜਾਂ ਕੋਈ ਆ ਕਰੋਕਰੀ ਵਗੈਰਾ ਸਮਾਨ ਇਹੋ ਆ ਤਾਂ ਚਲੋ ਚੱਲ ਜਾਂਦਾ
ਹਾਂਜੀ ਹਾਂਜੀ।
ਹਮ ਪਰ ਐਵੇਂ ਆ ਤੁਸੀਂ ਕੱਪੜਿਆਂ ਵਾਲਾ ਵੀ ਸਹੀ ਆ ਤੇ ਜਾਂ ਹੋਰ ਵੀ ਬ ਬੁੱਕਸ ਵਗੈਰਾ ਤਾਂ ਮੰਗਵਾ ਲੈਣੇੇ ਹਾਂ ਅਸੀਂ ਵੈਸੇ ਕੋਈ ਹੋਰ ਤਾਂ ਨਹੀਂੀ ਕੁਛ ਮੰਗਾਇਆ
ਪਰ ਦੇਖੋ ਬੁੱਕਸ ਵਗੈਰਾ ਚਲੋ ਆਪਾਂ ਮੰਗ ਗਵਾ ਲੈਂਦੇ ਹਾਂ ਪਰ ਫੇਿਰ ਵੀ ਮਤਲਬ ਕਿ ਉਹ ਆਪਾਂ ਨੂੰ ਚਲੋ ਅੱਧੇ ਰੇਟ ਚ ਮਿਲ ਜਾਂਨ। ਜਾਂ ਹਨਾ ਬਾਜ਼ਾਰ ਨਾਲੋਂ ਕਾਫ਼ੀ ਆਪਾਂ ਨੂੰ ਲਾਭ। ਹੁੰਦਾ ਕਿਉਂਕਿ ਹਰੇਕ ਚੀਜ਼ ਆਪਾਂ ਨੂੰ ਅੱਧੇ ਮੁੱਲ ਤੇ ਮਿਲ ਜਾਂਦੀ ਹੈ ਔਨਲਾਈਨ। ਹੋਰ ਦੱਸੋ!
ਠੀਕ ਵੀ ਆ ਪਰ ਮੈਂ ਤੁਹਨੂੰ ਦੱਸਿਆ ਕਿ ਓਹੀ ਮੈਂ ਕਿਹਾ ਸੀ ਇੱਕ ਵਾਰੀ ਪਹਿਲਾਂ ਬਣਿਆ ਸੀਗਾ ਸਾਡੇ ਨਾਲ ਅਸੀਂ ਨਾ ਉਹ ਆਪਣੇ ਸ਼ੂ ਮੰਗਵਾਏ ਸੀਗੇ
ਹਾਂਜੀ
ਉਹਦੇ ਮਤਲਬ ਕੇ ਮੰਗਵਾਏ ਤਾਂ ਕੋਈ ਪੰਜਾਂ ਵਜ ਉਹਦੇ ਮੈਂ ਸੀ ਪਿਊਮਾਂ ਦੇ ਮੰਗਵਾਏ ਸੀਗੇ ਤੇ ਉਹਨਾਂ ਨੇ ਨਾ ਉਹ ਮਤਲਬ ਜਿਹੜੀ ਕੁਆਲਟੀ ਦਿਖਾਈ ਹੋਈ ਸੀ ਉਹ ਨਹੀਂ ਭੇਜੀ। ਸੀ ਉਹਨਾਂ ਨੇ
ਹਾਂਜੀ -ਹਾਂਜੀ ਐਵੇਂ ਆ ਬਸ ਫੋਟੋਆਂ ਦੇਖੋ ਕੁਛ ਹੋਰ ਹਾਂਜੀ -ਹਾਂਜੀ ਫੋਟੋਆਂ ਤੇ ਕੁੱਝ ਹੋਰ ਦਿਖਾਇਆ ਹੁੰਦਾ ਹਨਾ ਪੇਜ ਕੁਛ ਹੋਰ ਦਿੰਦੇ ਆ। ਫੇਰ ਬੰਦੇ ਨੂੰ ਐਵੇਂ ਲੱਗਦਾ ਕਿ ਏਦੋਂ ਚੰਗਾ ਤਾਂ ਆਪਾਂ ਜਾ ਕੇ ਖੀਦ ਲਿਆਂਦੇ।
ਕਰ ਕੀ ਆ ਬਸਵੇ
ਹਾਂਜੀ ਕਿਉਂਕਿ ਉੱਥੇ ਦੇਖੋ ਆਪਾਂ ਕਈ ਚੀਜ਼ਾਂ ਪਸੰਦ ਆਉਂਦੀਆਂ ਕਈ ਚੀਜ਼ਾਂ ਨਹੀਂ ਵੀ ਪਸੰਦ ਆਉਂਦੀਆਂ।
ਜੀ।
ਹਾਂਜੀ
ਤੁਸੀਂ ਗਏ ਨੀ ਫਿਰ ਆ ਗਿਆ।
ਕਿਵੇਂ
ਹੈਲੋ ਮੈਂ ਕਿਹਾ ਤੁਸੀਂ ਗਏ ਨੀ ਅਜੇ ਤੁਸੀਂ ਕਹਿੰਦੇ ਹੋ ਬਾਜ਼ਾਰ ਜਾਣਾ ਸੀਗਾ।
ਨਹੀਂ -ਨਹੀਂ ਹਜੇ ਨਹੀਂ ਤਾਂ ਘਰ ਦੇ ਕੰਮ ਵੀ ਹੀ ਨਹੀਂ ਖਤਮ ਹੋਏ।
ਅੱਛਾ ਘਰ ਦੇ ਕੰਮ ਵੀ ਕਾਫੀ ਨੇ ਇਹਨਾਂ ਤੁਹਾਨੂੰ
ਹਾਂਜੀ- ਹਾਂਜੀ ਫਰ ਘਰ ਦੇ ਕੰਮ ਦੇਖੋ ਫੇਰ ਸਾਰੇ ਤਾਂ ਕੰਮਾਂ ਕਰਾਂ ਦੇ ਚਲੇ ਜਾਂਦੇ ਆ। ਮੰਮੀ ਪਾਪਾ ਸਾਰੇ ਚਲੇ ਜਾਂਦੇ ਹੈਗੇ।
ਮੈਨੂੰ ਤਾਂ ਐਵੇਂ ਲੱਗਦਾ ਕਿ ਹੁਣ ਵੀ ਝਾੜੂ ਲਗਾ ਰਹੇ ਤੁਸੀਂ
ਹਾਂਜੀ ਝਾੜੂ ਲਗਾ ਰਹੇ।
ੜਦੀ ਆਵਾਜ਼ ਆਉਂਦੀ ਇਹਨਾਂ ਵਿੱਚ
ਠੀਕ ਹੈ ਜੀ ਕਿਉਂ ਸਾਫ਼ -ਸਾਫ਼ ਸਫ਼ਾਈ ਕਰਨੀ ਤਾਂ ਬਹੁਤ ਜ਼ਰੂਰੀ ਹੈ ਦੇਖੋ।
ਪਹਿਲੇ ਨੰਬਰ ਤੇ ਬੱਚੇ ਸਕੂਲ ਪੜ੍ਹਦੇ ਨੇ ਸਾਡਾ ਬੱਚੇ ਤੁਹਾਡੇ
ਨਹੀਂ- ਨਹੀਂ ਬੱਚੇ ਹੈਗੇ ਨੀ।
ਅੱਛਾ
ਹਾਂਜੀ ਥੋੜਾ ਟਾਈਮ ਹੋਇਆ। ਹਨ ਮੈ ਦੋ ਢਾਈ ਸਾਲ ਹਾਂਜੀ
ਉਹ ਮਾ ਇਨੂੰ ਲੱਗਿਆ ਸੀਗਾ ਕਿਤੇ ਬੱਚੇ ਹੈਗੇ।
ਬਸ ਘਰ ਦੇ ਬੱਚੇ ਨੇ ਵੱਡੇ ਆ ਸਾਰੇ ਹਾਂਜੀ
ਚਲੋ ਵਧੀਆ ਜੀ। ਤੁਸੀਂ ਪੜ੍ਹਾਈ ਨੀ ਦੱਸਿਆ ਸੀ ਰਾਤੀ ਆਪਣੀ ਪੜ੍ਹਾਈ ਬਾਰੇ ਤੁਸੀਂ ਦੱਸਿਆ ਰਾਤ ਕੁਛ
ਪੜ੍ਹਾਈ ਕਰਨੇ ਬਹੁਤ ਜ਼ਰੂਰੀ ਆ ਹਨਾ ਜੇਕਰ ਆਪਾਂ ਪੜ੍ਹਾਈ ਪੜ੍ਹੇ ਲਿਖੇ ਹੋਵਾਂਗੇ ਤਾਂ ਆਪਾਂ ਆਪਣੇ ਸਮਾਜ ਵਿੱਚ ਵਿਚਰ ਸਕਦੇ ਹਾਂ।
ਜੀ ਨਹੀਂ ਤੁਸੀਂ ਆਪਣੇ -ਆਪਣੇ ਆਪਣੀ ਬਾਰੇ
ਆਪਣੇ ਬਰਿਆਂ ਨੂੰ ਦੱਸ ਸਕਦੇ
ਤੁਸੀਂ ਦੱਸੋ ਵੈਸੇ ਪੜ੍ਹਾਈ ਆਪਾਂ ਨੂੰ ਕੀ- ਕੀ ਫਾਇਦੇ ਆ।
ਹੁਣਈ ਜ ਤਾਂ ਫਾਇਦੇ -ਫਾਇਦੇ ਨਹੀਂ ਹੁਣ ਨੁਕਸਾਨ ਮੈਂ ਕੋਈ ਗਿਣਾ ਨਹੀਂ ਸਕਦਾ।
ਤਾਂ ਵੈਸੇ ਕੋਈ ਹੈ ਵੀ ਹੀ ਨਹੀਂ ਗਾ।
ਵੈਸੇ ਇੱਕ ਛੋਟਾ ਜਿਹਾ ਮੈਨੂੰ ਐਵੇਂ ਲੱਗਦਾ ਕਿ ਜਦੋਂ ਜਿਆਦਾ ਪੜ੍ਹ ਜਾਂਦਾ ਉਦੋਂ ਡਿਬੇਟ ਜਿਆਦਾ ਚੱਲ ਪੈਂਦੀ ਆ ਆਪਣੀ ਮੈਂ ਦੇਖਿਆ ਥੋੜ੍ਹਾ ਜਿਹਾ ਕਈ ਵਾਰ ਨਾ ਜਿਹੜੀ ਆਪਾਂ ਨੂੰ ਚੀਜ਼ ਪਤਾ ਹੁੰਦੀ ਆ ਸਾਹਮਣੇ ਉਹ ਨੂੰ ਨਹੀਂ ਪਤਾ ਹੋਵੇ ਉਹਦੇ ਆਪਾਂ ਫੇਰ ਬਹਿਸ ਕਰਦੇ ਪੂਰੀ ਹਨਾ। ਕਈ ਵਾਰ ਆਪਣਾ ਲੜਾਈ ਵਾਲਾ ਮਾਹੌਲ ਵੀ ਬਣ ਜਾਣਾ ਹੂੰ। ਮੈਂ ਬਣੀਆਂ ਕਈ ਵਾਰ ਮੈਂ ਦੇਖਿਆ ਵੀ ਕਰਕੇ
ਠੀਕ ਹੈ ਜੀ
ਐਮ ਏ ਕਰੀ ਹੋਈ ਸੀਗੀ ਉਹਦੇ ਕਰਕੇ ਫਿਰ ਇਤਿਹਾਸ ਵਾਲੀ ਜਿਹੜੀ ਗੱਲ ਕਈ ਵਾਰ ਨਿਕਲੋ ਫਿਰ ਤੁਹਾਨੂੰ ਪਤਾ ਧਰਮ ਦੀ ਡਬੇਟ ਹੈ ਜਿਹੜੀ ਧਰਮ ਤੇ ਚਲੀ ਹੋਈ ਆ ਉਹ ਫਿਰ ਅੱਗੇ ਤੱਕ ਜਾਂਦੀ ਹੈ
ਪਰ ਦੇਖੋ ਜਿਆਦਾ ਜੋ ਆਪਾਂ ਮਤਲਬ ਕਿ ਹਰੇਕ ਉਹ ਚੀਜ਼ ਆਪਾਂ ਕੀ ਚੀਜ਼ਾਂ ਵੱਲ ਨਹੀਂ ਧਿਆਨ ਦਿੰਦੇ ਕੱਲਾ ਪੜਨ ਵਿੱਚ ਧਿਆਨ ਉਹ ਵੀ ਆਪਣਾ ਹੱਦੋਂ ਵੱਧ ਕੇ ਵੀ ਮਤਲਬ ਕਿ ਉਹ ਆਪਣੇ ਨੁਕਸਾਨ ਹੀ ਕਰਦੀ ਹੈਗੀ ਪੜ੍ਹਾਈ ਕਿਉਂਕਿ ਕਈ ਬੱਚਿਆਂ ਦੇ ਦਿਮਾਗ ਹੀ ਦੇਖੋ ਐਵੇਂ ਦੇ ਹੁੰਦੇ ਕਿ ਉਹ ਪੜ੍ਹਾਈ ਤੋਂ ਕਿਤਾਬਾਂ ਤੋਂ ਬਾਹਰ ਨਿਕਲਦੇਣੀ ਫਿਰ ਉਹ ਇੱਕ ਕਿਤਾਬੀ ਕਿੜਾ ਬਾਣ ਕੇ ਰੈ ਜਾਂਦੇ ਆ
ਜੀ ਵੈਸੇ ਇੰਨਾ ਵੀ ਨੀ ਉਹ ਕਰਨਾ ਚਾਹੀਦਾ ਮਤਲਬ ਫਿਰ ਬੜਾ ਉਦਾ ਤੁਹਾਨੂੰ ਪਤਾ ਹੀ ਅੱਗੇ ਅੱਗੇ ਫਿਰ ਬੱਚੇ ਦਾ ਉਹਨਾ ਦਿਮਾਗ ਵੀ ਨੀ ਰਹਿੰਦਾ ਜਾਂ ਸਟਰ੍ਰੈਸ ਉਹਨਾ ਜ਼ਿਆਦਾ ਵਧਣ ਲੱਗ ਜਾਂਦਾ ਜੇ ਜ਼ਿਆਦਾ ਪੜਾਈਆਂ ਹੂ
ਵੀ ਚਲੋ ਸਾਰਾ ਕੁੱਝ ਜਰੂਰੀ ਹੁੰਦਾ ਹਣਾ ਪੜ੍ਹਨਾ ਲਿਖਣਾ ਵੀ ਜਰੂਰੀ ਹੈ ਪਰ ਬਾਕੀ ਵੀ ਜਰੂਰੀ ਹੁੰਦਾ ਚੀਜ਼ਾਂ
ਜੀ ਬਾਕੀ ਹੁਣ ਜਿਵੇਂ ਇਨਾਂ ਗੱਲਾਂ ਨੂੰ ਪੜ੍ਹਾਈ ਤੇ ਛੱਡਦਾ ਨਾ ਉਹਨੂੰ ਕੋਈ ਬਾਹਰ ਦੀ ਮਤਲਬ ਐਕਟੀਵਿਟੀ ਨਹੀਂ ਕਰਾਈ ਜਾ ਰਹੀ ਉਹਦੇ ਲਈ
ਹਾਂਜੀ ਹਾਂਜੀ
ਉਨੇ ਹੀ ਮਤਲਬ ਹੋ ਸਕੇ ਆਊਗਾ ਤੇ ਬੱਚੇ ਦੇ ਇੱਕ ਦੋ ਐਵੇਂ ਵੀ ਜਦੋਂ ਪੇਪਰ ਜਾਂ ਨੇੜੇ ਹੋਣ ਉਦੋਂ ਮੰਨ ਲੈਂਨੇ ਆਂ ਕਿ ਪ੍ਰਭ ਨੇ ਪੜ੍ਹਾਈ ਤੇ ਜ਼ੋਰ ਦਿੱਤਾ ਹੈ ਵੀ ਜ਼ਿਆਦਾ
ਖੇਡਣਾ ਵੀ ਵੈਸੇ ਦੇਖੋ ਹਾਂਜੀ ਹਾਂਜੀ ਬੋਲੋ ਪੜ੍ਹਾਈ ਦੇ ਨਾਲ ਖੇਡਾਂ ਖੇਡਣੀਆਂ ਵੀ ਜਰੁ ਰੀ ਹੁੰਦੀਆਂ ਨੇ ਕਿਉਂਕਿ ਤਾਂ ਜੋ ਆਪਣਾ ਮਨ ਉੱਧਰਲੇ ਪਾਸੇ ਵੀ ਲੱਗਿਆ ਰਵੇ
ਹੂ ਫਿਜੀਕਲ ਐਕਟੀਵਿਟੀ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਹਦੇ ਵੀ ਕਿਤੇ ਆਪਣੇ ਦਿਮਾਗ ਨੂੰ ਤੇਜ਼ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਆ ਤਾਂ ਇਸ
ਹਾਂਜੀ ਹਾਂਜੀ
ਐ ਨਾ ਚਲੋ ਜਦੋਂ ਹੁਣ ਪੇਪਰ ਵਗੈਰਾ ਹੁੰਦੇ ਨੇ ਉਦੋਂ ਚਲੋ ਥੋੜਾ ਜਿਹਾ ਰੋਕ ਲਿਆ ਜਾਵੇ ਕੋਈ ਚੱਕਰ ਕਰ ਨੀ ਹਨਾ ਪਰ ਫਿਰ ਵੀ ਜਦੋਂ ਆਹ ਜਿਵੇਂ ਨਹੀਂ ਕੋਈ ਕੋਈ ਸਕੂਲ ਦਾ ਜ਼ਿਆਦਾ ਜ਼ੋਰ ਹੈਗਾ ਜਾਂ ਪੇਪਰ ਵਗੈਰਾ ਨਹੀਂ ਹੈਗੇ ਤਾਂ ਮਤਲਬ ਕੇ ਗਰਾਊਂਡ ਦੇ ਵਿੱਚ ਜਦੋਂ ਜ਼ਰੂਰ ਹੈ ਨਾ ਲਿਆਣਾ ਹੀ ਚਾਹੀਦਾ ਦੋ ਤਿੰਨ ਵਾਰ ਦਿਨ ਵਿੱਚ ਲਏ ਜਾ ਹਾਂ ਸੁਬਹ ਲੈ ਜੇ ਸ਼ਾਮ ਲੈ ਜੇ ਵੈਸੇ ਹੁਣ ਤਾਂ ਗਰਮੀ ਕਾਫ਼ੀ ਆ ਇੰਨਾ ਨਾ ਹੀ ਹੋ ਕਰਿਆ ਜਾਵੇ
ਹਾਂਜੀ ਜਿਆਦਾਤਰ ਦੇਖੋ ਬੱਚੇ ਮਤਲਬ ਕਿ ਜੇਕਰ ਆਪਾਂ ਗਰਾਉਂਡ ਵਿੱਚ ਨਹੀਂ ਲੈ ਕੇ ਜਾ ਸਕਦੇ ਉਹਨਾਂ ਨੂੰ ਗਰਮੀ ਹੁੰਦੀ ਹੈ ਹਨਾ ਦੇਖੋ ਪਰ ਉਹਨਾਂ ਨੂੰ ਘਰ ਵਿੱਚ ਤਾਂ ਆਪਾਂ ਉਵੇਂ ਜਿਹੀਆਂ ਚੀਜ਼ਾਂ ਪੜ੍ਹਾ ਸਕਦੇ ਹਾਂ ਜਿਹੜੀਆਂ ਮਤਲਬ ਕਿ ਉਹਨਾਂ ਦੇ
ਹੂ ਇਹ ਤਾਂ ਹੈ ਈ
ਚਲੋ ਐਵੇਂ ਕਈ ਵਾਰ ਨਹੀਂ ਘਾਰ ਦੇ ਵਿੱਚ ਉਨੀਂ ਮਤਲਬ ਆਪਣੀ ਫੈਸਿਲਟੀ ਦਿੱਤੀ ਜਾਂਦੀ ਹੈ ਨਾ ਜਿਵੇਂ ਜਾ ਗਰਾਊਂਡ ਦੇ ਵਿੱਚ ਖੁੱਲਾ ਖੁੱਲੀ ਥਾਂ ਹੁੰਦੀ ਹੈ ਘਰ ਘਰ ਵਿੱਚ ਕਈ ਵਾਰ ਹੁੰਦੇ ਨੇ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਪਿੰਡਾਂ ਚ ਚਲੋ ਹੁੰਦੀ ਆ ਘਰ ਦੇ ਵਿੱਚ ਵੈਸੇ ਆ ਕਈ ਵਾਰ ਬੱਚੇ ਇੱਕ ਦੋ ਘੱਟ ਹੋਣ ਹਨਾ ਘਰੇ ਇਕੱਲਾ ਰਹਿ ਜਾਂਦਾ ਕਈ ਵਾਰ ਬੱਚਾ ਫਿਰ ਉਹਦੇ ਵੀ ਤੁਹਾਨੂੰ ਪਤਾ ਉਹ ਗੱਲ ਬਣਦੀ ਨੀ ਹੂ
ਚਲੋ ਠੀਕ ਹੈ ਮੈਂ ਤੁਹਾਡੇ ਨਾਲ ਕਲ ਗੱਲ ਕਰਨੀ ਸਤਿ ਸ੍ਰੀ ਅਕਾਲ ਜੀ
ਓਕੇ